ਮਨਰਾ
ਸਤਿ ਸ੍ਰੀ ਕਾਲ ਕਿਵੇਂ ਐਂ।
ਹੋਰ ਮੈਂ ਹਾਂ ਮੈਂ ਠੀਕ ਆਂ ਤੂੰ ਠੀਕ ਆਂ।
ਹਾਂ ਬਸ ਮੈਂ ਵੀ ਠੀਕ ਆਂ ਹੋਰ ਦੱਸ ਘਰੇ ਸਾਰੇ ਠੀਕ ਬਸ ਕੁਛ ਨੀ ਯਾਰ ਬੈਠੀ ਸੀ।
ਅੱਛਾ
ਬਸ ਕੁਛ ਨੀ ਯਾਰ ਬੈਠੀ ਸੀ।
ਚੱਲ ਵਧੀਆ ਹੋਰ ਦੱਸ।
ਬਸ ਕੁਛ ਨੀ ਯਾਰ ਮੈਂ ਸੋਚਦੀ ਸੀ ਵੇਖ ਤੁਸੀਂ ਪਿੰਡ ਵਿੱਚ ਰੈਂਦੇ ਓ ਤੁਸੀਂ ਬਾਰ ਵੀ ਘੁੰਮੇ ਆਂਦੇ ਓ ਏ ਖੇਤਾਂ ਵਿੱਚ ਖੇਤਾਂ ਦੀ ਹ ਹਰੀ ਤਾਜੀ ਹਵਾ ਮਿਲਦੀ ਐ ਤੁਆਨੂੰ ਤਾਂ ਖੇਤਾਂ ਵਿੱਚ ਘੁੰਮਦੇ ਓ ਫਿਰਦੇ ਓ ਆਪਾਂ ਵੇਖ ਸ ਸ਼ੈਰ ਵਿੱਚ ਕਿਵੇਂ ਘਰੇ ਰੈਂਦੇ ਨੇ ਪਰ ਸਾਡਾ ਇੱਕ ਵੀ ਤਾਂ ਹੈਗਾ ਨਾ। ਆਪਾਂ ਜਦੇ ਜਾ ਕੇ 'ਚ ਜੇ ਕਿਸੀ ਚੀਜ਼ ਦੀ ਜੁਰਤ ਹੋਵੇ ਸਾਨੂੰ ਆਪਾਂ ਜਦੇ ਜਾ ਕੇ ਲੈ ਕੇ ਆਣ ਦਾ ਪਰ ਫਿਰ ਇੱਕ ਗੱਲ ਵੀ ਹੈਗੀ ਏ ਆਪਾਂ ਸਾਰਾ ਦਿਨ ਘਰੇ ਬੈਠੇ ਰੈਂਨੇ ਨੇ ਨਾਲੇ ਤੁਆਨੂੰ ਤਾ ਬਜੀਆਂ ਫਲ ਮਿਲ ਜਾਂਦੇ ਨੇ ਆਪਾਂ ਖਾ ਲੈਂਦੇ ਓ ਪਰ ਸਾਡੇ ਕੋਲ ਤਾਂ ਭਾਵੇਂ ਜਗ੍ਹਾ ਹੁੰਦੀ ਏ ਆਪਾਂ ਲਾ ਵੀ ਨਈ ਸਕਦੇ। ਤਾਂ ਮੈਂ ਸੋਚਦੀ ਸੀ ਅੱਜ ਬੈਠੀ ਹੋਈ ਕਿ ਪਿੰਡ ਦੀ ਜਿੰਦਗੀ ਬੋਤ ਅੱਛੀ ਏ ਨਾਲੇ ਸ਼ੈਰਾਂ ਵਿੱਚ ਤਾ ਟਰਾਫ ਚੱਲਦੇ ਨੇ, ਗੱਡੀਆਂ ਚੱਲਦੇ ਨੇ, ਓਨਾਂ ਦਾ ਮਿਲਦੀ ਏ ਸਾਨੂੰ ਸ ਅੱਛੇ ਸਾਂਸ ਲੈਣ 'ਚ ਵੀ ਦਿੱਕਤ ਹੁੰਦੀ ਏ।
ਹਾਂ ਪਰ ਯਾਰ ਹਾਂ ਵ ਉਹੀ ਤੇ ਗੱਲ ਨੇ ਨਾ ਦੇਖ ਪਤਾ ਕੀ ਹੁੰਦਾ। ਹੁਣ ਦੇਖ ਤੂੰ ਸ਼ਹਿਰ 'ਚ ਰੈਂਦੀ ਐ ਤੇ ਅਸੀਂ ਸੋਚਾਂਗੇ ਅਸੀਂ ਸ਼ੈਰ 'ਚ ਹੋਣ ਹੈਂ ਤੇਤ ਮੈਂ ਪਿੰਡ 'ਚ ਜਿਵੇਂ ਮੈਂ ਪਿੰਡ ਚੋਂ ਪਿੰਡ 'ਚ ਰੈਂਦੀ ਆਂ ਮੈਂ ਸੋਚਾਂਗੀ ਤੂ ਸੋਚੇਗੀ ਵੀ ਮੈਂ ਪਿੰਡ ਚੋਂ ਹੋਣੀ ਚਾਈਦੀ ਸੀ। ਪਰ ਸਾਰਿਆਂ ਦੀ ਆਪਣੀ ਆਪਣੀ ਜਗ੍ਹਾ ਠੀਕ ਨੇ ਸ਼ੈਰ ਦੀ ਜ਼ਿੰਦਗੀ ਤੇ ਪਿੰਡਾਂ ਦੀ ਜ਼ਿੰਦਗੀ 'ਚ ਏ ਫਰਕ ਐ। ਬੀ ਦੇਖ ਤੁਸੀਂ ਸ਼ੈਰ 'ਚ ਕੀ ਓ ਕੱਲੇ ਓ ਤੁ ਅਂਢ-ਗਵਾਂਢ ਕੁਛ ਨੀ ਹੁੰਦਾ। ਆਪਾਂ ਪਿੰਡਾਂ 'ਚ ਰੈਂਦੇ ਨੇ। ਚਾਚੇ-ਤਾਏ ਸਾਰੇ ਕੱਠੇ ਹੁੰਦੇ ਨੇ ਕੋਈ ਗੱਲ ਹੋ ਜੇ ਸਾਰੇ ਕੱਠੇ ਕੱਠੇ ਹੋ ਜਾਂਦੇ ਨੇ ਰਲ ਮਿਲ ਕੇ ਆਪਣਾ ਆਪਣੇ ਦੁੱਖ-ਸੁੱਖ ਵੰਡ ਲੈਂਦੇ ਨੇ ਸ਼ੈਰਾਂ 'ਚ ਏ ਚੀਜਾਂ ਨੀ ਹੁੰਦੀਆਂ ਤੇ ਦੂਜ ਜੀ ਗੱਲ ਏ ਵੀ ਤੁਹਾਨੂੰ ਵਦੀਆ ਸਬਜ਼ੀਆਂ ਨੀ ਮਿਲਦੀਆਂ ਜਿਵੇਂ ਸਪਰੇਆਂ ਆਲੀ ਮਿਲਦੀ। ਯਾਨੀ ਅਸੀਂ ਪਿੰਡਾਂ 'ਚ ਆਪਣੀ ਸਬਜ਼ੀਆਂ ਲਾਂਦੇ ਨੀ ਆਪਣੇ ਆਟੇ ਹੁੰਦੇ ਨੇ ਤੁਹਾਨੂੰ ਸਾਰਾ ਕੁਛ ਮੁੱਲ ਲੈਣਾ ਪੈਂਦੈ ਇਹ ਫ਼ਰਕ ਐ ਤੇ ਸ਼ਹਿਰ ਸ਼ਹਿਰ 'ਚ ਪ੍ਰਦੂਸ਼ਣ ਸਾਰਾ ਦਿਨ ਤੁਹਾਨੂੰ ਅਵਾਜ਼ਾਂ ਸੁਣਦੀਆਂ ਨੇ ਟ੍ਰੈਫਿਕਾਂ ਦੀ ਤੇ ਗੱਡੀਆਂ ਦੀ ਮੋਟਰਸਾਈਕਲਾਂ ਦੀ ਇੱਥੇ ਸਕੂਨ ਏ ਇੱਥੇ ਅਸੀਂ ਖੇ
ਸਾਨੂੰ ਲੱਗਦਾ ਏ। ਸਾਨੂੰ ਲੱਗਦੈ ਕਿ ਅ ਅਸੀ ਪੇਂਡ ਵਿੱਚ ਹੋਨੇ ਚਾਈਦੇ ਸੀ, ਕਯੁਕਿ ਪਿਂਡ ਵਿੱਚ ਤਾਜ਼ੀ ਹਵਾ ਦੀ ਕੱਮ ਹੋਂਦੀ ਐ ਸਾਰੀ ਹੁੰਦੀ ਐ, ਤੁਸੀ ਕੱਠੇ ਹੋ ਕੇ ਘੁੰਮ ਕੇ ਆਂਦੇ ਓ ਖੇਤਾਂ ਵਿੱਚ।
ਹਾਂ ਏ
ਸਾਰੇ ਕੱਠੇ ਹੋ ਜਾਂਦੇ ਓ ਫੇਰ ਬਾਰ ਆਲੇ ਸਾਰੇ ਅਂਡਰੋ, ਅਪ ਅ ਤੁਸੀ ਅਪਣੇ ਚਾਚੇ-ਤਾਏਯਾ ਦੇ ਵੀ ਘੁੰਮ ਆ ਸਕਦੇ ਓ ਸਾਡੇ ਤਾ ਐਥੇ ਕੁਛ ਹੈਗਾ ਵੀ ਨੀ ਨਾ ਸਾਰੇ ਅਪਣੇ ਘਰੇ ਰੈਂਦੇ ਨੇ ਬੱਸ।
ਹਾਂ ਯਾਰ ਏ ਤਾ ਫਰਕ ਹੈਗਾ ਈ ਏ ਪਿਂਡ ਦੀ ਜਿਂਦਗੀ ਚ। ਤੇ ਸ਼ੈਰ ਦੀ ਜ਼ਿਂਦਗੀ ਚ, ਸ਼ੈਰ ਚ ਅਪਾ ਜੋ ਮਰਜੀ ਜਿੱਥੇ ਬੱਸ ਤੁਹਾਡਾ ਈ ਏ, ਤੁ ਤੁਹਾਨੂੰ ਕਿਸੇ ਚੀਜ ਦੀ ਦਿਕਤ ਨੀ ਹੁਂਦੀ ਤੁਆਡਾ ਸ਼ੈਰ ਐ। ਤੁਸੀ ਜਦੋ ਮਰਜੀ ਜਾ ਕੇ, ਜੋ ਮਰਜੀ ਸਮਾਨ ਲਯਾ ਸਕਦੇ ਓ, ਸਾਨੂੰ ਥੋੜਾ ਔਖਾ ਪੈ ਜਾਂਦੈ।
ਹੈ ਪਰ, ਸ਼ੈਰਾਂ ਵਿੱਚ ਪ੍ਰਦੂਸ਼ਣ ਵੀ ਤਾ ਬੋਤ ਜਾਦਾ ਏ ਗੱਡੀਆਂ ਚਲਦੀਆਂ ਨੇ ਤਾ ਈ ਤਾ ਬਜੁਰਗਾ ਨੂੰ ਦਿਲ ਦੇ ਦੋਰੇ ਪੈਂਦੇ ਨੇ ਤਾ ਕਰਕੇ ਐਥੇ ਪਿੰਡਾ ਵਿੱਚ ਤਾ ਤਾਜੀ ਹਵਾ ਮਿਲਦੀ ਏ ਨਾ, ਸਾਰੇ ਬਜੁਰਗ ਵੀ ਠੀਕ ਰੈਂਦੇ ਨੇ। ਪਰ ਐਥੇ ਓ ਪਿੰਡਾ ਵਿੱਚ ਇੱਕ ਤਾਂ ਅਗੇ ਕੋਈ ਬਮਾਰ ਹੋ ਜੇ ਡਾਕਟਰ ਕੋਲੇ ਵੀ ਨੀ ਜਾ ਸਕਦਾ ਆ ਵੀ ਤੇ ਸੋਚੋਂ। ਪਰ ਯਾਰ ਸਾਨੂੰ ਲੱਗਦੈ ਕਿ ਅਸੀ ਪਿੰਡ ਵਿੱਚ ਹੋਨੇ ਚਾਈਦੇ ਸੀ। ਕਿ, ਐਥੇ ਨਾ ਅਪਾ ਸਿਰਫ ਸਾਰਾ ਦਿਨ ਘੱਰੇ ਰੈਂਦੇ ਆ। ਕਿਸੇ ਗੱਲ ਕਿਸੇ ਨਾਲ ਨਾ ਗਾੱਲ ਕਰ ਸਕਦੇ ਆ, ਬਾਤ ਨੀ ਕਰ ਸਕਦੇ। ਸਈ ਗੱਲ ਏ, ਐਥੇ ਤਾ ਸਾਰੇ ਅਪਣੇ ਘੱਰੇ ਰੈਂਦੇ ਨੇ।
ਪਿੰਡਾ ਚ ਰੌਣਕਾਂ ਨੇ, ਬੱਚੇ ਨੇ ਖੇਡਦੇ-ਖੂਡਦੇ ਨੇ। ਇੱਕ ਦੂਜੇ ਦੇ ਘੱਰੇ ਆਂਦੇ ਨੇ, ਚਾਚੇ-ਤਾਏ ਸਾਰੇ ਰਾਲ-ਮਿਲ ਕੇ ਰੈਂਦੇ ਨੇ, ਹਾਂ। ਏ ਤਾ ਗਾੱਲ ਤੇਰੀ ਬਿਲਕੁਲ ਸਈ ਐ ਏਥੇ ਆ ਕੇ ਤਾ ਪਿਂਡ ਦੀ ਜ਼ਿਦਗੀ ਬੋਤ ਚੰਗੀ ਏ। ਬੀ ਅਸੀ ਪਿਂਡਾ ਚ ਦੇਖ ਸਾਡੇ ਬੀਜੀ ਹੋਰੀ ਸਾਰੇ, ਸ਼ਾਮੀ ਜਦੋ ਗਰਮੀ ਹੁੰਦੀ ਐ ਤੁਸੀ ਤਾਂ ਅਂਦਰ ਪੱਕੇ ਥੱਲੇੇ ਬੈਠੇ ਰੈਂਦੇ ਆ, ਸਾਡੇ ਸਾਰੇ ਚਾਚੀ-ਤਾਏ ਕਠ ਠੇ ਹੋ ਕੇ ਬਾਰ ਮੰਜੀ ਬਿੱਛਾ ਕੇ ਓਥੇ ਫਰਾਟੇਆਂ ਦੇ ਪੱਖਾ ਲਾ ਕੇ ਓਥੇ ਬੈ ਕੇ ਸਾਰੇ ਗੱਲਾ ਕਰਦੇ ਨੇ, ਹਾਂ।
ਈ ਦਿਨ ਤਾ ਯਾਦ ਕਰਦੇ ਨੇ, ਕਿ ਸਾ ਅ ਕਾਰ ਅਸੀ ਵੀ ਪਿਂਡ ਵਿੱਚ ਹੁੰਦੇ ਸਾਰੇ ਚਾਚੇ-ਤਾਏ ਕੱਠੇ ਹੋ ਕੇ ਬੈਠਯਾ ਕਰਨ।
ਹਾਂ, ਏ ਤਾਂ ਗਾੱਲ ਤੇਰੀ, ਏ ਤੇਰੀ ਗਾੱਲ ਤੇਰੀ ਬਿਲ
ਨਾਲੇ ਫੇਰ ਐ ਆ ਵੀ ਤਾ ਸੋਚਨਾ ਤੁਆਨੂੰ ਤਾ ਤਾਜੀਆਂ ਸਬਜੀਆਂ, ਫੱਲ ਵੀ ਮਿਲ ਜਾਂਦੇ ਨੇ ਸਾਨੂੰ ਤਾ ਪਤਾ ਨੀ ਕਿੰਨੇ ਦਿਨ ਦੇ
ਓ, ਹਾਫ
ਹੋਣ ਐਥੇ ਜਗਾ ਵੀ ਤਾ ਹੈਗੀ ਨੀ ਨਾ। ਗਮਲੇਆਂ ਦੇ ਵਿੱਚ ਨਾਓਣਾ ਪੈਂਦੀ ਏ ਪਰ ਫੇਰ ਆ ਵੀ ਤਾ ਸੋਚ ਨਾ ਗਮਲੇਆਂ ਦੇ ਕਿੰਨੀਆਂ ਸਬਜੀਆਂ ਮਗਾਈਆ ਈ ਇੱਕ - ਦੋ ਸਬਜੀ। ਟਮਾਟਰ ਦਾ ਪੇਡਾ ਲਾ ਸਕਦੇ ਪਿਂਡੀ ਦਾ ਆਈ ਤਾ ਲਾ ਸਕਦੇ ਨੇ। ਹੋਰ ਬੇਲਾ ਤਾ ਨੀ ਲਾ ਸਕਦੇ।
ਹਾਂ ਏ ਤਾ ਗਾੱਲ ਹੈ ਐਥੇ ਸਾਡੇ ਬਾੜੇਆਂ ਚ ਇਨੀ-ਇਨੀ ਸਬਜੀਆ ਲੱਗੀਆਂ ਹੁੰਦੀਆਂ ਨੇ, ਕਿੱਥੇ ਕੁੱਝ ਕਿ ਕੂਛ ਹੈਂ ਤੇ ਨਾ ਸਾਡੇ ਤਾਂ ਏ ਵੀ ਐ ਵੀ ਨਾ, ਅਸੀਂ ਨਾ ਸਾਰਾ ਮਤ ਮਤਲਬ ਰਾੱਲ਼-ਮਿਲ ਕੇ ਬਦੀਆ ਕਾਰਦੇ ਨੇ ਸਾਰੇ ਘਾਰ ਦੇ। ਸਬਜੀਆਂ ਬਣਾਂਦੇ ਨੇ ਕਿੱਥੇ ਕੁਛ ਕਰਦੇ ਨੇ।
ਏੱਥੇ ਬੱਸ ਗਮਲੇਆਂ ਵਿੱਚ ਫੁੱਲ ਈ ਲਾ ਸਕਦੇ ਐਂ ਫੁੱਲ ਦੇ ਪੇਡੇ ਲਾ ਸਕਦੇ ਨੇ ਛੋਟੇ ਛੋਟੇ-ਛੋਟੇ ਜੇ ਜੇੜੇ ਮਿਰਚੀ-ਮੁਰਚੀ ਦੇ, ਪੇਡੇ ਹੋ ਗੇ ਨੇ ਆਹ ਸਭ ਲਾ ਸਕਦੇ ਨੇ। ਬਾਕੀ ਤਾਂ ਨੀ ਲਾ ਸਕਦੇ ਨਾਂ। ਬੇਲਾਂ ਜਿਵੇਂ ਆੜੂ ਤਾਂ ਪੇਡਾ ਹੋ ਗੇਆ ਸੇਬ ਦਾ, ਆੰਬ ਦਾ ਆ ਵੀ ਤਾਂ ਨੀ ਲਾ ਸਕਦੇ ਆਪਾਂ।
ਹਾਂ ਏ ਤਾਂ ਗੱਲ ਤੇਰੀ ਬਿਲਕੁਲ ਸਈ ਆ, ਏ ਤਾਂ ਮੈਂ ਤੇਰੀ ਗੱਲ ਮੰਨਦੀ ਆਂ, ਏ ਤਾਂ ਤੂੰ ਬਿਲਕੁਲ ਚੰਗੀਆਂ ਗੱਲਾਂ ਕੀਤੀਆਂ ਨੇ।
ਚਾਂ ਕੋਈ ਖੇਡੱਣ ਵਾਲਾ਼ ਮਿਲਦਾ ਏ ਬੱਸ, ਤਾਂ ਈ ਤਾਂ ਸੈ਼ਰ ਵਿੱਚ ਬੱਚੇ ਸਾਰਾ ਦਿਨ ਓਨਾਂ ਵਿੱਚ ਈ ਲੱਗੇ ਰੈਂਦੇ ਨੇ। ਪਿੰਡਾਂ ਵਿੱਚ ਤਾਂ ਐ ਵੀ ਐ ਨਾ ਬੱਚੇ ਸਾਰੇ ਇੱਕ-ਦੂਜੇ ਦੇ ਘਰ ਜਾ ਕੇ ਹਾਂ, ਬੱਚੇ ਏੱਕ-ਦੂਜੇ ਦੇ ਘਰ ਜਾ ਕੇ ਆਪਣੇ ਦੋਸਤਾਂ ਦੇ ਘਰ ਜਾ ਕੇ ਖੇਡ ਸਕਦੇ ਨੇ। ਏਥੇ ਤਾਂ ਬਸ ਅਪਣੇ ਘਰੇ ਰੈਂਦੇ ਨੇ ਕੋਈ ਕਿਸੇ ਦਾ, ਕਿਸੇ ਨਾਲ਼ ਗੱਲ ਨੀ ਕਰਦਾ। ਬੱਸ ਅਪਣੇ ਘਰੇ ਈ ਰੈਂਦੇ ਨੇ, ਤਾਂਈ ਤਾਂ ਏ ਏ ਏਦਰ ਦੇ ਬੱਚੇ ਸਾਰਾ ਦਿਨ ਫੋਨ ਈ ਵੇਖਦੇ ਨੇ।
ਹਾਂ, ਏ ਤਾਂ ਗੱਲ ਤੇਰੀ ਬ ਜਮਾ ਸਈ ਏ। ਹਾਂ, ਸਾਡੇ ਏਥੇ ਐਵੇਂ ਤਾਂ ਨੀ ਹੁੰਦਾ ਬਿਲਕੁਲ ਵੀ। ਸਾਡੇ ਏੱਥੇ ਤਾਂ ਸਾਰੇ ਬੱਚੇ ਰਾਲ਼-ਮਿਲ ਕੇ ਖੇੜਦੇ ਨੇ। ਸੈ਼ਰਾਂ, ਅ ਏਹੀ ਤਾਂ ਮਤਲਬ ਪੇੰਡ ਦੀ ਜ਼ਿੰਦਗੀ ਹੁੰਦੀ ਤਾਂ ਵਦੀਆ ਏ ਤਾਂ ਅ ਗੱਲ ਮੈਂ ਮੰਨਦੀ ਆਂ। ਤੇ ਸਾਨੂੰ ਨਾ ਸੈ਼ਰਾਂ ਦੇ ਬੱਚੇਆਂ ਨੂੰ ਕਿਸੇ ਫਸਲ ਬਾਰੇ ਕੁਛ ਨੀ ਪਤਾ ਹੁੰਦਾ। ਪਿੰਡਾਂ ਦੇ ਬੱਚੇਆਂ ਨੂੰ ਪਤਾ ਹੁੰਦੈ ਕੇਓ ਕੇਓਂ ਓ ਸਾਰਾ ਦਿੱਨ ਖੇਤਾਂ ਚ ਰੈਂਦੇ ਨੇ ਖੇਤਾਂ ਦੇ ਵੇਖਦੇ ਨੇ ਕੀ ਕਾਰ ਰਏ ਨੇ। ਕੀ ਨਈ ਕਰ ਰੇ ਨੇ ਤੇ ਏਨਾਂ ਚੀਜਾਂ ਦਾ ਬਾਲਾ਼ ਫੱਰਕ ਹੁੰਦੈ। ਮੈਂ ਤਾਂ ਕਹੂੰ, ਚਲੋ ਜੇ ਤੁਸੀ ਸੈ਼ਰ ਚ ਵੀ ਰੇ ਰਏ ਹਾਂ ਹਾਂ, ਤੇ ਨਾ ਜੇ ਤੁਸੀ ਸੈ਼ਰ ਚ ਵੀ ਰੈ ਰਏ ਓ ਨਾ ਤੁਸੀ ਇੱਕ ਕਾੰਮ ਕਾਰ ਸਕਦੇ ਓ ਕਦੇ-ਕਦੇ ਪਿੰਡ ਆ ਕੇ ਜਿਵੇਂ ਪਿੰਡ ਦੀਆਂ ਚੀਜਾਂ ਵੇਖ ਕੇ ਪਿੰਡਾਂ ਦੀਆਂ ਗੱਲਾਂ ਕਾਰਕੇ ਬੋਤ ਚੰਗਾ ਲੱਗੇਗਾ ਤੁਹਾਨੂੰ।
ਹਾਂ, ਨਾਲੇ਼ ਸੈ਼ਰ ਦੇ ਬੱਚੇਆਂ ਦੀ ਬੋਲੀ ਵੀ ਅਲੱਗ ਹੁੰਦੀ ਐ ਪਿੰਡ ਦੇਆਂ ਦੀ ਅਲੱਗ
ਹਾਂ। ਹਾਂ, ਏ ਤਾਂ ਗੱਲ ਤੇਰੀ ਜਮਾ ਸਈ ਐ ਮੈਂ, ਏਸ ਗੱਲ ਤੇ ਤਾ ਤੇਰੀ ਬਾੜੀ ਓ ਹੋਈ ਆਂ ਵੀ ਤੂੰ, ਵੇਖ ਤੂੰ ਸੈ਼ਰ ਚ ਰੈਂਦੀ ਆ ਤੈਨੂੰ ਥੋੜਾ ਜਾ ਮੈਹਸੂਸ ਤੇ ਹੋਏਆ ਵੀ ਪਿੰਡ ਦੀ ਜ਼ਿੰਦਗੀ ਸੋਣੀ ਏ ਨੇ ਏੱਥੇ ਏਨੇ
ਯਾਰ ਅਸੀਂ ਤਾਂ ਸੋਚਦੇ ਆਂ ਕਿ, ਆਪਾਂ ਪਿੰਡ ਵਿੱਚ ਆ ਕੇ ਰਈਏ।
ਹੂੰ, ਬਸ ਯਾਰ ਪਿੰਡ ਪਿੰਡਾਂ ਦਾ ਏਹੀ ਵੀ ਪਿੰਡਾਂ ਚ ਤੁਹਾਨੂੰ ਨਾ ਇੱਕ ਦੱਮ ਕੋਈ
ਕਈ ਮਜਬੂਰੀਆਂ ਹੁੰਦੀਆਂ ਨੇ।
ਹਾਂ, ਪਿੰਡਾਂ ਚ ਕਿੱਥੇ ਨੌਕਰੀਆਂ ਮਿਲਦੀਆਂ ਨੀ ਹਾਂ, ਸੈ਼ਰਾਂ ਚ ਜਾ ਕੇ ਸਾਨੂੰ ਨੌਕਰੀਆਂ ਦਾ ਤੇ ਫੈਦੈ ਅਸੀ ਕਿ ਉੱਥੇ ਵੀ ਕਾੰਮ ਕਾਰ ਸਕਦੇ ਨੇ, ਹੈਨਾ ਆਪਣੇ ਘਾਰ ਦੀ ਕਮਾਈ ਕਾਰ ਸਕਦੇ ਨੇ ਹਾਂ, ਚੱਲ ਯਾਰ ਚੰਗਾ ਨਾ ਮੈਂ ਤੈਨੂੰ ਫੇਰ ਕਰਾਂਗੀ ਤੇ, ਤੂੰ ਆਪਣਾ ਧਿਆਨ ਰੱਖੀ ਕੋਈ ਨੀ ਤੂੰ ਆਈ ਕਿਸੇ ਹਾਂ, ਤੂੰ ਆਈ ਕਿਸੇ ਦਿਨ ਪਿੰਡ, ਤੈਨੂੰ ਪਿੰਡ ਦੀ ਯਾਦ ਆਉਂਦੀ ਪਈ ਹੈ, ਹਾਂ ਠੀਕ ਹੈ ਚਲ ਚੰਗਾ